ਹੈਲੋ।
ਹਾਂਜੀ, ਸਾਸ੍ਰੀ ਕਾਲ ਜੀ, ਕੀ ਹਾਲ ਚਾਲ?
ਹੈਲੋ।
ਹੈਲੋ।
ਹੈਲੋ ਸਾਸ਼੍ਰੀ ਕਾਲ ਜੀ, ਕੀ ਹਾਲ ਚਾਲ?
ਤੋਨੂੰ ਆਵਾਜ਼ ਆ ਰਈ ਏ ਮੇਰੀ
ਹਾਂਜੀ, ਹਾਂਜੀ ਆਰੀ ਆਵਾਜ਼ ਹਾਂਜੀ। ਸਾਸ਼੍ਰੀ ਕਾਲ ਜੀ।
ਹੋਰ ਕੀ ਹਾਲ ਚਾਲ
ਵਦੀਆ ਆੱਜ ਦਾ ਆਪਨਾ ਵਦੀਆ, ਵਦੀਆ ਸਭ ਕੁਛ ਠੀਕ ਠਾਕ ਚੜਦੀਕਲਾ ਕਲਾ ਚ
ਕੇੜੇ ਟੋਪਿਕ ਤੇ ਗਾੱਲ ਕਰਨੀ ਆ ਆਪਾਂ
ਆੱਜ ਦਾ ਆਪਾਂ ਜੇੜਾ ਟੋਪਿਕ ਹੈਗਾ ਐ, ਓ ਹੈਗਾ ਓਦੇ ਉੱਪਰ ਭੋਜਨ ਦੇ ਉੱਪਰ
ਭੋਜਨ ਤੇ ਕਰੀਏ ਗਾੱਲ
ਹਾਂਜੀ ਭੋਜਨ ਤੇ ਕਰਦੇ ਆਂ।
ਹਾਂਜੀ, ਹਾਂਜੀ। ਹੋਰ ਆੱਜ ਕੀ, ਕੀ ਖਾਧਾ ਤੁਸੀ
ਅਸੀ ਆੱਜ ਮਿੱਸੇ ਪਰੋਂਠੇ ਤੇ ਅਚਾਰ ਤੇ ਲੱਸੀ ਪੀਤੀ ਐ।
ਵਾ ਜੀ ਵਾ, ਵਾ ਜੀ ਵਾ ਗੁਰਪੁਰਬ ਸੀ ਅੱਜ ਮਨਾਏਆ।
ਹਾਂਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ
ਅੱਛਾ, ਬੜਾ ਸਵਾਦ ਆਂਦਾ ਐ, ਬੜਾ ਸਵਾਦ ਆਂਦਾ ਐ।
ਬੋਤ ਸਵਾਦ ਆਏਆ ਐ, ਏਨਾ ਸੁਕੂਨ ਮਿਲਦਾ ਐ ਜੇੜਾ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਜੀ ਨੂੰ। ਗੁਰੂ ਮਹਾਰਾਜ ਨੇ ਸਾਨੂੰ ਸਿੱਖਾਂ ਨੂੰ ਦਿੱਤਾ ਹੈਗਾ ਉਹੀ ਚੀਜ਼ ਅਸੀਂ ਪੂਰੀ ਕਰਦੇ ਹੋਏ ਹਾਂ। ਓਨਾ ਹੀ ਸਵਾਦ ਆਉਂਦਾ ਹੈਗਾ ਲੰਗਰ ਦਾ ਵੀ ਤੇ।
ਸਾਡੇ ਗੁਰਦੁਆਰੇ ਵੀ ਅੱਜ ਮਨਾਇਆ ਤੇ ਮੈਂ ਬਣਾ ਕੇ। ਭੇਜਿਆ ਸੀ ਮਿੱਸੇ ਪ੍ਰਸ਼ਾਦੇ। ਬੇਸਣ ਵਾਲਾ ਆਟਾ ਗੁੰਨ ਕੇ ਵਿੱਚ ਪਿਆਜ। ਪਾ ਕੇ ਨਮਕ-ਮਿਰਚ। ਪਾ ਕੇ ਆਟਾ ਗੁੰਨਿਆ ਫੇਰ ਉਹਦੇ ਪ੍ਰਸ਼ਾਦੇ ਬਣਾਏ। ਫਿਰ ਅੰਬ ਦੇ ਅਚਾਰ ਚ ਪਿਆਜ਼ ਕੱਟ ਕੇ ਪਾਏ। ਨਾਲ ਲੱਸੀ।
ਬਸ ਇਹੀ ਸਾਰਾ ਕੁਛ ਅੱਜ ਉੱਥੇ ਸੀਗਾ ਉੱਥੇ ਅੱਜ ਪਿਆਜ ਦੇ ਪ੍ਰੋਂ ਠੇ ਸੀਗੇ ਮਿੱਸੇ ਪਰੌਂਠੇ ਸੀਗੇ ਤੇ ਲ ਲੱਸੀ ਵੀ ਸੀਗੀ ਸੁੱਕੀ ਵਾਲੀ ਫਿੱਕੀ-ਲੱਸੀ ਪੂਰੇ ਨਮਕ ਨਾਲ ਐਨ ਜਾ ਚਾਂਦ ਆ ਗਿਆ ਮਜ਼ਾ ਆ ਗਿਆ ਮਿੱਸੇ ਪ੍ਰਸ਼ਾਦੇ ਦਾ ਲੰਗਰ ਛੱਕ ਕੇ ਕਿਉਂਕਿ ਇਹ ਚੀਜ਼ ਪਹਿਲਾਂ ਹੀ ਹੁੰਦੀ ਹੈ, ਕਿ ਜਿਹੜਾ ਅਸੀਂ ਭੋਜਨ ਕਰਦੇ ਹਾਂ ਉਹੀ ਚੀਜ਼ ਮਿਸੇ ਪਰੌਂਠੇ ਦੇ ਅੱਗੇ ਆਉਂਦੀ ਹੈ ਜਿਹੜਾ ਦਹੀਂ ਦੇ ਨਾਲ ਵੀ ਬੰਦਾ ਖਾ ਸਕਦਾ ਹੈ। ਦਹੀਂ ਨਾਲ ਵੀ ਖਾ ਸਕਦਾ ਕਰਡ ਨਾਲ ਵੀ ਖਾ ਸਕਦਾ ਹਮ।
ਆਲੂ ਫਲੀਆਂ
ਹਮ
ਉਹ ਵੀ ਮੈਂ ਕੁੱਕਰ ਚ ਬਣਾਉਦੀ ਹੁੰਦੀ ਕੱਲਾ ਟਮਾਟਰਾਂ ਦਾ ਤੜਕਾ ਲਾ ਕੇ ਤੇ ਦੋ ਸੀਟੀਆਂ ਵਜਦੀ ਹਾਂ ਬਹੁਤ ਵਧੀਆ ਬਣ ਜਾਂਦੇ ਆਲੂ-ਫਲੀਆਂ
ਹਮ
ਐਨ ਘੁਲੀ-ਘੁਲੀ ਸਬਜ਼ੀ ਬਣਦੀ ਹੈ।
ਓਕੇ ਸ।
ਹਾਂ, ਤੁਹਾਨੂੰ ਹੋਰ ਕੀ ਪਸੰਦ ਹੈ?
ਹਾਂਜੀ।
ਤੁਸੀਂ ਕੀ ਬਣਾ ਲੈਂਦੇ ਹੋ? ਤੁਹਾਡੇ ਕੋਲ?
ਮੈ ਬਣਾ ਲੈਂਦਾ ਹੁੰਦਾ ਆ ਜਾਤ ਤੰਦੂਰੀ-ਫੁਲਕੇ ਜਾਂ ਤਾਂ ਸਿੰਪਲ ਰੋਟੀ ਜਾਂ ਤਾਂ ਬ੍ਰੈਡ-ਪਕੌੜੇ
ਹਮ ਉਹ ਬਣਾਉਣਾ ਆਉਂਦਾ ਤੁਹਾਨੂੰ? ਹ ਬਟਰ ਚਿਕਨ?
ਨਹੀਂ-ਨਹੀਂ ਉਹ ਨਹੀਂ ਮੈਂ ਬਣਾਉਂਦਾ। ਉਹ ਮੈਂ ਘੱਟ ਕੀਤਾ ਹੋਇਆ ਬਣਾਉਣਾ ਅਸਲ ਚ ਮੈਂ ਛੱਡਿਆ ਵੀ ਹੋਇਆ।
ਅੱਛਾ ਤੇ ਗਰੇਵੀ ਕਿਹੜੀ ਬਣਾਉਣੀ ਆਉਂਦੀ ਹੈ?
ਗਰੇਵੀ ਥੋੜੀ ਜਿਹੀ ਓਦਾਂ ਦੀ ਹੁੰਦੀ ਹੈ। ਲੇਕਿਨ ਮੈਂ ਉਹ ਟੋਪਿਕ ਥੋੜਾ ਚੇਂਜ ਕੀਤਾ ਹੋਇਆ। ਹੁਣ ਮੈਂ ਇੱਕ ਕੋਈ ਟੋਪਿਕ ਤੇ ਗੱਲ ਨਹੀਂ ਕਰਦਾ ਹੈਗਾ। ਹਾਂ, ਹੁਣ ਮੈਂ ਹੈਲਦੀ ਚੀਜ਼ਾਂ ਦੇ ਉੱਤੇ ਇ। ਉਹਦੇ ਚ ਕੀ ਆ ਉਹ ਪਾਣੇ ਹੁੰਦੇ ਆਪਾਂ ਤਾਂ ਥੋੜ੍ਹਾ ਜਿਹਾ ਉਹਨੂੰ ਧੋ-ਧੂ ਕੇ ਫੇਰ ਆਪਾਂ ਜਾਲੀ ਚ ਰੱਖਦੇ ਹਾਂ। ਫਿਰ ਥੋੜਾ ਜਿਹਾ ਗਰਮ ਕਰਨ ਲਈ ਰੱਖਦੇ ਹੁੰਦੇ ਆ ਫਿਰ ਗਰਮ ਕਰਨ ਤੋਂ ਬਾਅਦ। ਅੱਸੀਂ ਉਹਨੂੰ ਮਸਾਲੇ ਦੇ ਵਿੱਚ ਥੋੜ੍ਹਾ ਐਡ ਕਰਕੇ ਨਮਕ ਵਗੈਰਾ ਤੇ ਕਾਲੀ ਮਿਰਚ ਵਗੈਰਾ। ਪਾ ਕੇ ਬਣਾ ਲਈ ਦੇ ਨਿੰਬੂ ਨੁਬੂ ਪਾ ਕੇ। ਤੇ ਬਸ ਸੌਖਾ ਹੀ ਆ ਉਹਨੂੰ ਬਣਾਉਣ ਦਾ ਤਰੀਕਾ।
ਥੋੜ੍ਹੀ-ਥੋੜ੍ਹੀ ਭੁੱਖ ਲੱਗੀ ਹੋਵੇ ਤੇ ਵਧੀਆ ਲੱਗਦੇ ਨਾ ਸਵੀਟ ਕੋਨ?
ਹਾਂਜੀ-ਹਾਂਜੀ-ਹਾਂਜੀ, ਉਹ ਵਧੀਆ ਲੱਗਦੇ ਹੁੰਦੇ ਮੈਂ ਘੱਟ ਕੀਤੇ ਹੋਏ ਖਾਣੇ ਚਲ ਚ ਕਿਉਂਕਿ ਮੈਂ ਧਰ ਖਾਂਦਾ ਨੀ ਹੈਗਾ ਕਿਉਂਕਿ ਉਹ ਸਰੀਰ ਨੂੰ ਨਾ ਜੋ ਜ਼ਿਆਦਾ ਹੀ ਖ਼ਰਾਬ ਦਿੰਦੇ ਸਾਨੂੰ ਇਸੇ ਕਾਰਨ ਵਸ਼ ਮੈਂ ਤੁਹਾਡੀ ਘਟਾਈਆਂ ਹੋਈਆਂ ਐ ਵਾਲੀਆਂ ਚੀਜ਼ਾਂ
ਅੱਜ-ਕ ਲ ਤਾਂ ਮੈਂਗੋ ਸ਼ੇਕ ਬੜਾ ਬਣਦਾ ਹਨਾ
ਹਾਂ, ਮੈਂਗੋ ਸ਼ੇਕ ਅੱਜ ਕੱਲ ਚ ਗਰਮੀ ਦੇ ਮੌਸਮ ਚ ਸਾਰੇ ਪੀਂਦੇ ਜਿੱਦਾਂ ਹੁਣ ਗਰਮੀ ਦੇਖਲਓ ਕਿੰਨੀ ਵੱਧਦੀ ਹੈ, ਪਰ ਬੰਦਿਆਂ ਨੂੰ ਜੂਸ ਦੀ ਗੰਨੇ ਦੇ ਜੂਸ ਦੀ ਰੋੜ ਪੈਂਦੀ ਹੈ, ਮੈਂਗੋ ਸ਼ੇਕ ਦੀ ਲੋੜ ਪੈਂਦੀ ਹੈ, ਜਾਂ ਜ
ਪਸੰਦ ਏ
ਔਰ ਇਸਸ ਹੋ ਗਿਆ ਉਹਦੀ ਵੀ ਵੀ ਰੋੜ ਪੈਂਦੀ ਹੈ ਫਰੂਟੀ ਹੋ ਗਿਆ ਜੂਸ ਹੋ ਗਿਆ ਇਸ ਚੀਜ਼ਾਂ ਦੀ
ਮੈਂਗੋ ਸ਼ੇਕ ਪਸੰਦ ਹੈ ਤੁਹਾਨੂੰ
ਮੈਨੂੰ ਬਹੁਤ ਪਸੰਦ ਹੈ ਮੈਂਗੋ ਸ਼ੇਕ ਮੈਂਗੋ ਸ਼ੇਕ ਵੀ ਪਸੰਦ ਆ ਲੀਚੀ ਜੂਸ ਵੀ ਪਸੰਦ ਹੈ ਗਾਵਾ ਜੂਸ ਵੀ ਪਸੰਦ ਹੈ ਮੈਨੂੰ ਸਾਰੇ ਹੀ ਜੂਸ ਜਿਹੜੇ ਆ ਨਾ ਉਹ ਸਾਰੇ ਪਸੰਦ ਹੁੰਦੇ ਆ।
ਹੂੰ
ਹੂੰ ਇਸੇ ਲਈ ਮੈਂ ਛੋਟੇ ਹੁੰਦਿਆਂ ਨੇ ਨਾ ਕਦੇ ਲਿਜੀ ਜੂਸ ਪੀਤਾ ਹੋਇਆ ਹੈ ਕਿਉਂਕਿ ਉਹ ਉਹਦੇ 'ਚ ਕੋਈ ਜ਼ਾਅਜ ਜਿਹਾ ਨਹੀਂ ਹੁੰਦਾ ਉਹ ਨਕਲੀ ਫਲੇਵਰ ਨੀ ਹੁੰਦਾ ਐਚਲ 'ਚ ਜਿਹੜੇ ਲੀਚੀ
ਹੂੰ ਹੋਰ
ਉਸਕਾ ਜੂਸ ਕੱਢਦੇ ਹੁੰਦੇ ਉਹਦੇ 'ਚ ਕੋਈ ਨਕਲੀ ਫਲੇਵਰ ਨਹੀਂੀ ਹੁੰਦਾ ਪਾਣੀ ਨੀ ਹੁੰਦਾ। ਉਲਟਾ ਜਿਹੜਾ ਗ ਲੀਚੀ ਦਾ ਜੂਸ ਹੁੰਦਾ ਨਾ ਉਹੀ ਪਾਣੀ ਹੁੰਦਾ। ਉਹ ਨਕਲੀ ਨੀ ਹੁੰਦਾ ਜੇ ਨਕਲੀ ਹੁੰਦਾ ਤਾਂ ਉਹਦੇ 'ਚ ਚਿ ਚਿਪਚਾਓ ਜਾਂ ਕੁਛ ਵੀ ਏਦਾਂ ਹੋਣ ਦੇ ਚਾਂਸ ਹੁੰਦੇ ਹੈ ਨਕਲੀ ਚੀਜ਼ ਨੂੰ ਪਚਾਣਣ ਦੇ ਕਿਉਂਕਿ ਮੈਂ ਖਾਧਾ ਹੈ ਨਾ ਤੇ ਮੈਨੂੰ ਕੀ
ਮੈਂਗੋ ਸ਼ੇਕ ਵਧੀਆ ਬਣਾਉਣਾ ਹੋਵੇ ਨਾ। ਮੈਂਗੋ ਛਿੱਲ ਕੇ ਕੱਟ ਕੇ ਉਹਨੂੰ ਪਹਿਲੇ ਪਾਲੋ ਮਿਕਸੀ ਦੇ ਜੱਗ ਵਿੱਚ ਫੇਰ ਵਿੱਚ ਹੀ ਦੋ ਕੁ ਚਮਚ ਖੰਡ ਦੇ ਪਾਲੋ। ਤੇ ਉਹਨੂੰ ਅਹ ਮਿਕਸੀ ਨੂੰ ਚਲਾ ਦੋ। ਜਦੋਂ ਮੈਂਗੋ ਦੇ ਵਿੱਚ ਚੀਨੀ ਚੰਗੀ ਤਰ੍ਹਾਂ ਪੀਸ ਜਾਏਗੀ। ਵਧੀਆ ਹੋ ਜਾਂਦਾ ਫੇਰ ਉਹ ਪੁਲਪ ਓਹਦਾ ਫੇਰ ਦੁੱਧ ਪਾਓ। ਤੇ ਬਰਫ਼ ਕੁੱਟ ਕੇ ਪਾਲੋ ਫੇਰ ਇਹ ਬੜਾ ਹੀ ਸਵਾਦ ਬਣਦਾ ਠੰਡਾ ਠੰਡਾ ਮਿੱਠਾ ਮਿੱਠਾ ਮੈਂਗੋ ਸ਼ੇਕ ਮਜ਼ਾ ਅਜੰਦਾ
ਬਹੁਤ ਬਹੁਤ ਬਹੁਤ ਮਜ਼ਾ ਆ ਜਾਂਦਾ ਪੀਕੇ ਮੈਂਗੋ ਸ਼ੇਕ ਮੈਂ ਨਾ ਏਦਾਂ ਸੀ ਕਿ ਮੈਂ ਗਰਮੀ ਦੇ ਮੌਸਮ ਚ ਜਦੋਂ ਵੀ ਗਰਮੀ ਆਉਣੀ ਉਦੋਂ ਹੀ ਪੀਣਾ ਸੀ। ਅਸੀਂ ਅਕਸਰ ਗਰਮੀ ਦੇ ਮੌਸਮ 'ਚ ਪੀਂਦੇ ਹੁੰਦੇ ਏ ਵਾਲਾ
ਕੱਚੀ ਲੱਸੀ ਕਿੰਨੀ ਸਵਾਦ ਲੱਗਦੀ ਹੈ। ਅੱਜ ਕੱਲ ਦੀ ਗਰਮੀ 'ਚ ਕੱਚੀ ਲੱਸੀ ਕਿੰਨੀ ਸਵਾਦ ਲੱਗਦੀ ਐ।
ਕੱਚੀ ਲੱਸੀ ਮਿੱਠੀ ਲੱਸੀ ਕਿੰਨੀ ਸਵਾਦ ਹੋ ਜਾਂਦੀ ਆ ਅੱਜ ਕੱਲ੍ਹ ਤਾਂ ਪੈਰ ਦੇ ਵਿੱਚ ਲੱਸੀ ਵੀ ਲੋਕ ਪੀਣ ਲੱਗ ਜਾਂਦੇ ਆ। ਕਿਉਂਕਿ ਪੰਜਾਬੀ ਤਾਂ ਅਕਸਰ ਲੱਸੀ ਪੀਂਦੇ ਰਹਿੰਦੇ ਆ ਪੰਜਾਬੀਆਂ ਨੂੰ ਕੌਣ ਰੋਕ ਸਕਦਾ ਪੀਣ ਤੋਂ ਲੱਸੀ
ਨਹੀਂ ਦਹੀ ਦੀ ਨੀ। ਦਹੀਂ ਦੀ ਲੱਸੀ ਨਹੀਂ ਜਿਹੜੀ ਛਬੀਲ ਬਣਦੀ ਨਾ ਕੱਚੀ ਲੱਸੀ
ਆ ਹਾਂ
ਉਹ ਸਵਾਦ ਲੱਗਦੀ ਏ।
ਬਹੁਤ ਸਵਾਦ ਹੈ ਕਿਉਂਕਿ ਅੱਜ ਕੱਲ੍ਹ 'ਚ ਮੈਂ ਦੇਖਦਾ ਹੁੰਦਾ ਕਿ ਜਿੱਦਾਂ ਜੂਨ ਮਹੀਨੇ ਦੇ ਵਿੱਚ ਹੀ ਇਹ ਸ਼ਬੀਲਾਂ ਦੇ ਲੰਗਰ ਲਾਉਂਦੇ ਹੁੰਦੇ ਏ। ਹੁਣ ਤਾਂ ਖੈਰ ਜੁਲਾਈ ਚੜ੍ਹ ਗਿਆ ਹੁਣ ਸ਼ਾਇਦ ਇਹਨਾ ਨੇ ਖ਼ਤਮ ਕਰ ਦੇਣਾ ਹੁੰਦਾ। ਹੁਣ ਟਾਈਮ ਚੱਲਦਾ ਮਿੱਠੀ ਲੱਸੀ ਤੇ ਕੱਚੀ ਲੱਸੀ ਦਾ
ਹੂੰ
ਹੂੰ ਹੁਣ ਅੱਜ ਕੱਲ੍ਹ 'ਚ ਲੋਕ ਕਿ ਕਿਹੜੇ ਆ ਉਹ ਆਪਣੇ ਘਰਾਂ 'ਚ ਹੀ ਬਹਿ ਕੇ ਲੱਸੀ ਤੇ ਛਬੀਲ ਬਣਾ ਲੈਂਦੇ ਆ ਮੇਰਾ ਵੀ ਦਿਲ ਕਰਦਾ ਅਕਸਰ ਕਿ ਮੈਂ ਘਰ ਦੀ ਬਣੀ ਛਬੀਲ ਇੱਕ ਦਿਨ ਪੀਵਾਂ। ਲੇਕਿਨ ਕਿਸੇ ਕਾਰਨ ਵਾਸ ਅਸੀਂ ਪੀ ਨਹੀ ਸਕਦੇ ਹੈਗੇ
ਤੁਹਾਨੂੰ ਪੋਹੇ ਕਿੱਦਾਂ ਲੱਗਦੇ ਹੈ
ਪੋਹੇ ਮੈਨੂੰ ਸਵਾਦ ਜਿਹੇ ਲੱਗਦੇ ਆ,
ਕਿਦੇ ਬਣੇ ਪਸੰਦ ਹੈ ਕੌਣ ਬਣਾਉਂਦਾ
ਕਦੀ ਪਾਪਾ ਬਣਾ ਦਿੰਦੇ ਕਦੀ ਮੰਮਾ ਬਣਾ ਦਿੰਦੇ ਮੈਨੂੰ ਦੋਨਾਂ ਦੇ ਬਣੇ ਸਵਾਦ ਲੱਗਦੇ ਹੈ ਕੀ
ਸਵਾਦ ਕੌਣ ਬਣਾਉਂਦਾ,
ਸਵਾਦ ਤਾਂ ਦੋਨੋਂ ਹੀ ਬਣਾ ਦਿੰਦੇ ਆ ਹੁਣ ਮੈਂ ਦੇ ਤੇ ਕੀ ਕਹਾਂ ਦੋਨਾਂ
ਮੈਂ ਪਤਾ ਕਿੱਦਾਂ ਬਣਾਦੀ ਹਾਂ, ਪਹਿਲੇ ਓਇਲ ਪਾਇਆ ਰਾਈ ਪਾਈ ਕੜੀ ਪੱਤਾ ਪਾਇਆ,
ਤੇ ਫੇਰ ਮੈਂ ਵੈਜੀਟੇਬਲਸ ਪਾ ਦਿੰਦੀ ਹਾਂ, ਜਿਵੇਂ ਸ਼ਿਮਲਾ ਮਿਰਚ ਫਲੀਆਂ ਪਿਆਜ, ਆਲੂ ਬਰੀਕ ਬਰੀਕ ਕੱਟ ਕੇ ਹਨਾ ਇਹ ਸਾਰਾ ਕੁੱਝ ਪਾ ਕਰਨੀ ਹਾਂ ਫੇਰ ਤੋਂ ਥੋੜੇ ਜਿਹੇ ਆ ਫਰਾਈ ਹੋ ਜਾਂਦੀ ਹੈ ਸਬਜ਼ੀਆ ਫਿਰ ਮੈਂ ਨਮਕ, ਮਿਰਚ, ਹਲਦੀ ਪਾ ਦਿੰਦੀ ਹਾਂ ਕਾਲੀ ਮਿਰਚ ਪਾ ਦਿੰਦੀ ਹਾਂ। ਤੇ ਫੇਰ ਉਹਨੂੰ ਸਲੋ ਸੇਕ ਕੇ ਢੱਕ ਕੇ ਰੱਖ ਦਿੰਦੀ ਆ, ਗਲਦੀਆਂ ਰਹਿੰਦੀਆਂ ਸਬਜ਼ੀਆਂ ਇਨੇਨੂੰ ਹੋੋ ਕੇ ਤੁਰ ਲੈਂਦੀ ਹਾਂ। ਤੇ ਫੇਰ ਜਦੋਂ ਸਬਜ਼ੀਆਂ ਦੇੇਖਦੀਆਂ ਹੱਥ ਨਾਲ ਵੇਕੇ ਉਂਗਲਾਂ ਨਾਲ ਗਲ ਗਈ ਹੈ। ਆਲੂ ਗਲ ਗਏ ਆ ਫਲੀਆਂ ਗਲ ਗਈ ਤੇ ਫਿਰ ਮੈਂ ਅਹ ਉਹਦੇ ਚ ਪੋਹੇ ਪਾ ਦਿੰਦੀ ਹਾਂ ਤੇ ਨਾਲ ਫਿਰ ਨਿੰਬੂ ਨਚੋੜ ਦਿੰਦੀ ਹਾਂ ਤੇ ਮੂੰਗਫਲੀ ਪਹਿਲੀ ਹੀ ਫਰਾਈ ਕਰਕੇ ਰੱਖੀ ਹੁੰਦੀ ਹੈ। ਫਿਰ ਉਹ ਵੀ ਪਾ ਦਿੰਦੀ ਹਾਂ ਮੂੰਗਫਲੀ ਪਤਾ ਆਪਾਂ ਕਿਉਂ ਖਾਂਦੇ ਹਾਂ ਜਿਹੜਾ ਪੋਹੇ ਦੇ ਵਿੱਚ ਮੋਸਚਰ ਹੁੰਦਾ ਨਾ ਮੂੰਗਫਲੀ ਉਹਨੂੰ ਚੂਸ ਲੈਂਦੀ ਹੈ ਤੇ ਫੇਰ ਪੋਹੇ ਵਧੀਆ ਬਣਦੇ ਆ ਇਕੱਲਾ ਕੱਲਾ ਦਾਣਾ ਤੇ ਫੇਰ ਤੇ ਮੈਂ ਨਿੰਬੂ ਪਾ ਦਿੰਦੀ ਹਾਂ ਧਨੀਆ ਪਾ ਦਿੰਦੀ ਹਾਂ ਬਹੁਤ ਵਧੀਆ ਟੇਸਟੀ ਪੋਹਾ ਤਿਆਰ ਹੋ ਜਾਂਦਾ।
ਉਹ ਤਾਂ ਹੈ ਪਾਪਾ ਵੀ ਏਦਾਂ ਹੀ ਕਰਦੇ ਹੁੰਦੇ ਹੈ ਜੇ
ਗਾਜਰ ਵੀ, ਪਾ ਸਕਦੇ ਆ ਇਹਦੇ ਵਿੱਚ
ਆਹੋ ਪਾਪਾ ਦੱਸਾ ਕਿੱਦਾਂ ਬਣਾਉਦੇ ਹੁੰਦੇ ਆ ਮੇਰੇ ਉਹ ਜਦੋਂ ਪੋਹੇ ਬਣਾਉਂਦੇ ਆ ਨਾ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਤੁਸੀਂ ਇੰਗਰੀਡੀਅਂਟਸ ਦੱਸੋ ਦੇ ਉਹੀ ਚੀਜ਼ਾਂ ਨੂੰ ਫੋਲੋ ਰੱਖਦੇ ਹੈ। ਤੇ ਵਿਚ ਵਿਚਾਲੇ ਕੋਨਸ ਵੀ ਪਾ ਦਿੰਦੇ ਹੈ। ਕਈ ਵਾਰੀ ਕਾਜੂ ਸਮੀਰ ਤੇ, ਕੁਛ ਹੈਲਦੀ ਚੀਜ਼ਾਂ ਵੀ ਪਾ ਦਿੰਦੇ ਹੁੰਦੇ ਉਹ ਹੀ ਚੀਜ਼ਾਂ ਵਰਤਦੇ ਹੈਗੇ ਜਿਹੜੀਆਂ ਤੁਸੀਂ ਦੱਸੀਆਂ ਹਮ ਹਮ ਇਹ ਚਲ ਚ ਪੋਹੇ ਤਾਂ ਚ ਸਾਰਾ ਕੁਛ ਇਹੀ ਪੈਂਦਾ ਜੋ ਤੁਸੀਂ ਆਪ ਦੱਸਿਆ ਹੈਗਾ ਨੀ ਲੇਕਿਨ ਮੈਂ ਜਿਹੜੀ ਡਿਸ਼‌ ਬਣਾਉਦਾ, ਨਾ ਉਹ ਬਰਸਾਤਾਂ ਦਾ ਵੀ ਹੁਣ ਮੌਸਮ ਸ਼ੁਰੂ ਹੋਣ 'ਤੇ ਹੈਗਾ, ਜਿੱਦਾਂ ਸੋਹਣ ਮਹੀਨਾ ਜਾਂ ਸਾਵਣ ਮਹੀਨਾ ਚੱਲਦਾ ਹੈਗਾ ਬਾਰਿਸ਼ ਦਾ। ਇਸ ਦਿਨ ਤੋਂ ਅਸੀ, ਚੀਜ਼ ਸ਼ੁਰੂ ਕਰਦੇ ਹੁੰਦੇ ਨੇ, ਕਿ ਆਪਾਂ ਨੂੰ ਇੱਕ ਵਧੀਆ ਵਧੀਆ ਡਿਸ਼ ਟਰਾਈ ਕਰਨੀ ਚਾਹੀਦੀ ਹੈ, ਇਸ ਮੌਸਮ ਚ- ਅੱਜ-ਕੱਲ ਲੋਕੀ ਕੀ ਕਰਦੇ। ਬਾਰਿਸ਼ ਮੌਸਮ ਚ ਪਕੌੜੇ ਬਣਾ ਕੇ ਬਹਿ ਜਾਂਦੇ ਹੈ, ਪਕੌੜੇ ਖਾਂਦੇ ਹੈ। ਕੋਈ ਗਾਜਰ ਦੇ ਪਕੌੜੇ ਕੋਈ ਬ੍ਰੈਡ ਪਕੌੜੇ। ਕੋਈ ਬ੍ਰੈੱਡ ਪੀਸ ਬਣਾ ਲੈਂਦਾ ਐ, ਅਤੇ ਕੋਈ ਬ੍ਰੈੱਡ ਰੋਲ ਬਣਾ ਲੈਂਦਾ ਐ। ਮੈਂ ਅਚਲ ਚ ਕੀ ਕਰਦਾ। ਮੈਂ ਬ੍ਰੈਡ ਨੂੰ ਕੱਟਦਾ ਹਾਂ ਕੱਟਣ ਤੋਂ ਬਾਅਦ ਉਹਨੂੰ ਥੋੜਾ ਜਿਹਾ ਮੈਰੀਨੇਟ ਕਰਨ ਤੋਂ ਬਾਅਦ ਉਹਨੂੰ ਫਰਾਈਡ। ਵਿੱਚ ਰੱਖ ਦਿੰਦਾ ਹੀ, ਆ ਤੇ ਮੈਂ ਬਣਾ ਲੈਦਾ ਆ। ਸਿੰਪਲ ਬ੍ਰੈਡ ਪਕੌੜਾ, ਜਿਹੜਾ ਆਪਾਂ ਤਲ ਕੇ ਖਾਂਦੇ ਆ। ਜੋ ਬਾਰਿਸ਼ ਤੇ ਇੱਕ ਮੌਸਮ ਆਉਂਦਾ ਹੈ, ਜਿੱਦਾਂ ਹੁਣ ਗਰਮੀ ਦਾ ਮੈਂ ਦੇਖ ਰਿਹਾ ਉਨਾ ਸੀਜ਼ਨ ਨੀ ਹੁਣ ਵੱਧਣਾ ਜੁਲਾਈ ਤੱਕ। ਕਿਉਂਕਿ ਹੁਣ ਸਾਰਾ ਮਹੀਨਾ ਬਰਸਾਤਾਂ ਦਾ ਆਉਣਾ ਇਹ ਹੇ। ਕਿਉਂਕਿ ਗਰਮੀ ਦਾ ਜਿਹੜਾ ਮੌਸਮ ਸੀ, ਉਹ ਮਈ ਤੋਂ ਲੈ ਕੇ ਜੂਨ ਤੱਕ ਹੋ ਚੁੱਕਾ ਪੂਰਾ। ਹੁਣ ਜਿਹੜਾ ਮੌਸਮ ਆ ਉਹ ਹੈਗਾ ਬਰਸਾਤਾਂ ਦਾ।
ਆਹੋ।
ਹੂੰ, ਹੁਣ ਬਰਸਾਤਾਂ ਦੇ ਮੌਸਮ ਚ ਉਹ ਤਾਂ ਹੈਗਾ।
ਚਲੋ ਠੀਕ ਹੈ ਜੀ।
ਚਲੋ ਠੀਕ ਹੈ ਜੀ।
ਓਕੇ।
ਓਕੇ ਜੀ ਬਾਏ ਦਿਓ, ਇਜ਼ਾਜ਼ਤ ਚੰਗਾ ਜੀ।
ਬਾਏ ਜੀ ਬਾਏ।
ਬਾਏ ਜੀ।